ਹੈਲੋ ਸਤਿ ਸ੍ਰੀ ਅਕਾਲ ਜੀ ਵਧੀਆ ਤੁਸੀਂ ਸੁਣਾਓ?
ਵਧੀਆ ਭੈਣ ਜੀ ਤੁਸੀਂ ਯਾਦ ਹੀ ਨੀ ਕਰਦੇ ਭੈਣ ਜੀ।
ਬਸ ਹੁਣ ਥੋੜਾ ਜਿਹਾ ਕੰਮ ਚ ਬਿਜ਼ੀ ਹੈਗੇ ਸੀ।
ਅੱਛਾ
ਹਾਂਜੀ ਅਸੀਂ ਆਪਣੇ ਘਰ ਨਾ ਥੋੜ੍ਹੀ ਰੈਨਵੋਨੇਸ਼ਨ ਕਰਇਆ ਸੀ ਬੋੜਾ ਉਹਦੇ 'ਚ ਬਿਜੀ ਹੈਗੇ ਸੀ ਤਿੰਨ- ਚਾਰ ਦਿਨ।
ਅੱਛਾ- ਅੱਛਾ- ਅੱਛਾ, ਹੋ ਗਈ ਰੈਨੋਵੇਸ਼ਨ ਭੈਣਜੀ।
ਹਾਂਜੀ ਹੋ ਗਈ ਏ।
ਕੀ ਰੈਨੋਵੇਸ਼ਨ ਕਰਾਈ ਜੇ।
ਬਸ ਓ ਕਿਚਨ ਸਾਰੀ ਖ਼ਰਾਬ ਸੀ, ਓ ਠੀਕ ਕਰਾਈ ਏ।
ਅੱਛਾ-ਅੱਛਾ ਜੀ ਚਲੋ ਹੋ ਗਈ ਜੇ।
ਹਾਂਜੀ-ਹਾਂਜੀ ਹੋ ਗਿਆ ਹੁਣ।
ਚਲੋ ਵਧੀਆ ਗੱਲ ਏ ਤੇ ਭੈਣ ਜੀ ਮੈਂ ਤੁਆਨੂੰ ਐ ਪੁੱਛਣਾ ਸੀ ਕਿ ਅੱਜ-ਕੱਲ ਫੋਨ ਦਾ ਯੂਜ ਵੀ ਹੋ ਰਯਾ ਤੇ ਮਿਸਯੂਜ ਵੀ ਬੜਾ ਹੋ ਰਯਾ। ਤੇ ਤੁਸੀਂ ਏਦੇ 'ਚ ਕੀ ਰਾਏ ਦਿਉ ਗੇ।
ਮਿਸ ਮੈਂ ਤੇ ਐ ਕਵਾਂਗੀ ਕਿ ਦੋਨਾਂ ਨੂੰ ਬਰਾਬਰ ਲੈ ਕੇ ਚੱਲਨਾ ਚਾਈਦੈ। ਹੁਨ ਬੱਚੇ ਐ ਵੇਖ ਲੋ ਸਾਰਾ ਦਿਨ ਪਬਜੀ, ਫਰੀ ਫਾਇਰ ਹੁਨ ਸ਼ੁਕਰ ਏ ਪਬਜੀ ਬੈਨ ਹੋਈ ਏ।
ਯੂਜ ਕਰਦੇ ਨੇ ਭੈਨ ਜੀ ਬੱ ਬੱਚੇਆਂ ਦੀ ਤਾਂ ਤੁਸੀਂ ਗੱਲ ਈ ਨਾ ਕਰੋ ਬੱਚੇ ਦੇ ਬਿਲਕੁਲ ਮਿਸਯੂਜ ਕਰਦੇ ਜੀ ਭੈਨ ਜੀ।
ਹਾਂ ਤੇ ਐ ਸਾਡੇ ਤੇ ਇੱਕ ਐ ਪੜੋਸ 'ਚ ਹੈਗੇ ਨੇ। ਤੇ ਓ ਓਦਾ ਮੁੰਡਾ ਨਾ ਰੋਜ਼ ਕੈਂਦਾ ਸੀ ਕਿ ਮੇਰੀ ਅੱਖਾਂ ਦਰਦ ਹੋ ਰਿਆਂ ਨੇ ਅੱ ਅੱਖਾਂ ਦਰਦ, ਸਿਰ ਦਰਦ ਹੋ ਰਯਾ ਮੇਰਾ ਤੇ ਓਦੀ ਮੰਮੀ ਡਾਕਟਰ ਓ ਲੈ ਗੀ ਓ ਡਾਕਟਰ ਕੈਂਦਾ ਐਦੀ ਅੱਖਾਂ ਚੈੱਕ ਕਰਾਓ ਇੱਕ ਵਾਰ, ਅੱਖਾਂ ਚੈੱਕ ਕਰਵਾਈਆਂ ਤੇ ਇੱਕ ਅੱਖ ਦਾ ਨੰਬਰ ਦੋ ਦੂਜੀ ਦਾ ਤਿੰਨ।
ਆਏ-ਹਾਏ ਭੈਨ ਜੀ ਬੜਾ ਬੁਰਾਾ ਹਾਲ ਜੇ ਅੱਜ ਬੱਚੇਆਂ ਦਾ ਬੜਾ ਈ ਬੁਰਾ
ਫੇਰ ਓ ਡਾਕਟਰ ਨੇ ਕਯਾ ਏਂਦਾ ਸਕਰੀਨ ਟਾਈਮ ਬਿਲਕੁਲ ਜ਼ੀਰੋ ਕਰਦੋ, ਅੱਧਾ ਘੰਟਾ ਦੇਨਾ ਸਿਰਫ ਓ ਵੀ ਜੇ ਏਨੇ ਪੜ੍ਹਨਾ ਏ ਫੋਨ ਚੋਂ ਤਾਂ ਅੱਧਾ ਘੰਟਾ।
ਹਾਂ ਬਿਲਕੁਲ, ਅਈਓ ਜੇ ਬੱਚੇਆਂ ਦਾ ਤੇ ਫੋਨ ਬਿਲਕੁਲ ਬੰਦ ਕਰਦੋ।
ਹੁਨ ਓ ਬੱਚਾ ਏਦਾ ਓਦਾ ਸਿਰ ਰੋਜ਼ ਸਿਰ ਦਰਦ ਹੁੰਦੈ। ਚਸ਼ਮਾ
ਹਾਂ ਅਈਓ ਈ ਹੁੰਦੈ, ਐ ਸਟਾਰਟਿੰਗ ਅਈਓ ਈ ਐ ਭੈਣ ਜੀ ਯਾ ਤੇ ਅੱਖਾਂ ਦਰਦ ਯਾ ਸਿਰ ਦਰਦ ਹੋਏਗਾ ਯਾ ਬੱਚਾ ਨਾਂ ਅੱਖ ਅੱਖਾਂ ਛੋਟੀਆਂ ਛੋਟੀਆਂ ਕਰਕੇ ਵੇਖੇਗਾ ਹਰ ਚੀਜ਼, ਐ ਭੈਨ ਜੀ ਨਿਸ਼ਾਨੀ ਹੈਗੀਆ ਜੇ ਅੱਖਾਂ ਖ਼ਰਾਬ ਦੀਆਂ।
ਹਾਂ ਤੇ ਹੁਨ ਓ ਨਾ ਪੜ੍ਹ ਪਾਂਦੈ।
ਚਸ਼ਮਾਂ ਲੱਗਿਆ ਹੋਏਆ।
ਅੱਛਾ!
ਹਾਂ ਮੇਰੇ ਦੋਨਾਂ ਬੱਚੇਆਂ ਨੂੰ ਭੈਨ ਜੀ ਮੇਰਾ ਤੇ ਕਰੋਨਾ 'ਚ ਭੈਣ ਜੀ ਕੰਮ ਹੋਏਆ ਸੀ। ਕਰੋਨਾ 'ਚ ਦੋ ਸਾਲ ਫੋਨ ਤੇ ਪੜ੍ਹੇ ਆ।
ਦੋ ਸਾਲ ਫੋਨ ਤੇ ਪੜ੍ਹੇ ਨੇ ਬੱਚੇ ਤੇ ਚਸ਼ਮਾ ਲੱਗ ਗਯਾ ਮੇਰੇ ਬੱਚੇਆਂ ਦੋਨਾਂ ਨੂੰ।
ਤੇ ਭੈਨ ਜੀ ਫ਼ੈਦੇ ਵੀ ਬਥੇਰੇ ਨੇ ਵੈਸੇ ਅਗਰ ਅਸੀਂ ਇੱਕ ਤਰਫ ਵੇਖੀਏ ਤੇ ਮੋਬਾਇਲ ਫੋਨ ਕੋਲ ਹੋਏਗਾ ਤੇ ਭੈਨ ਜੀ ਦੂਰ ਬੈਠੇ ਬੰਦੇ ਨਾਲ ਆਰਾਮ ਨਾਲ ਗੱਲ ਹੋ ਜਾਂਦੀ ਐ। ਕੋਈ ਚੀਜ਼ ਵੇਖਨੀ ਹੋਵੇ, ਕੋਈ ਚੀਜ਼ ਸਰਚ ਕਰਨੀ ਹੋਵੇ, ਆਰਾਮ ਨਾਲ ਹੋ ਜਾਂਦੀ ਐ। ਕੁਛ ਪੁੱਛਨਾ ਹੋਵੇ ਗੂਗਲ ਕੋਲੋਂ ਤੇ ਓ ਵੀ ਹੋ ਜਾਂਦਾ ਵੇ ਓਨਲਾਈਨ ਸ਼ੋਪਿੰਗ ਵੀ ਭੈਨ ਜੀ ਫੋਨ ਤੋਂ ਈ ਕੀਤੀ ਜਾਂਦੀ ਏ।
ਹਾਂਜੀ।
ਚੀਜ਼ ਅਰਾਮ ਨਾਲ ਘਰ ਆ ਜਾਂਦੀ ਏ।
ਨਈ ਹਰੀ ਮਿਰਚ ਐ। ਤੇ ਹੋਰ ਅਸੀਂ ਅਗਰ ਹੁਨ ਵੇਖੋ ਤੁਸੀਂ ਪਿੱਛੇ ਕਰੋਨਾ ਹੈਗਾ ਸੀ ਓਦੇ ਤੇ ਸਾਰੇ ਕਲਾਸਾਂ ਔਨਲਾਈਨ
ਸਭ ਹਾਂਜੀ, ਓ ਦੇਖੋ ਤੁਸੀ ਫੈਦੇ ਵੀ ਹੋਏ ਕਿ ਚੱਲ ਬੱਚਾ ਪੜ੍ਹ ਕੇ ਰੇਆ, ਲੇਕਿਨ ਭੈਣ ਜੀ ਨ ਨੁਕਸਾਨ ਵੀ ਬੜੇ ਹੋਏ, ਬੱਚਿਆਂ ਦੀਆ ਅੱਖਾ ਈ ਖਰਾਬ ਹੋ ਸੌ ਚੋਂ ਅੱਸੀ ਪ੍ਰਸੈਂਟ ਭੈਣ ਜੀ ਬੱਚਿਆਂ ਦੀ ਅੱਖਾਂ ਖਰਾਬ ਹੋਈਆਂ, ਸੌ ਚੋਂ ਅੱਸੀ ਪ੍ਰਸੈਂਟ ਬੱਚੇਆਂ ਦੀ ਅੱਖਾ ਖਰਾਬ
ਹਾਂਜੀ, ਕਿਉਂਕਿ ਸਾਰਾ ਦਿਨ ਕੋਈ ਫੋਨ ਜਦੋਂ ਚਲਾਣ ਵਾਸਤੇ ਵੀ ਲੈਂਦੇ ਸੀ, ਤੇ ਪੜ੍ਹਨ ਵਾਸਤੇ ਵੀ ਲੈਂਦੇ ਸੀ।
ਪੜਨ ਆਸਤੇ ਅਲੱਗ ਲੈਂਦੇ ਸੀ, ਗੇਮਾਂ ਖੇਡਣ ਆਸਤੇ ਅਲੱਗ। ਤੇ ਰੀਲਾਂ ਵੇਖਣ ਆਸਤੇ ਅਲੱਗ ਫੋਨ ਲੈਂਦੇ ਸੀ।
ਹਾਂ। ਹੁਣ, ਮੈਂ ਤੇ ਆਪਣੇ ਵਾਸਤੇ ਵੀ ਗਲਾਸ ਉਹ ਗਲਾਸਿਸ ਬਣਵਾਏ ਹੋਏ ਨੇ।
ਹਾਂ ਚੰਗਾ ਕੀਤਾ ਜੇ ਭੈਣ ਜੀ ਹਾਂ, ਚੰਗਾ ਕੀਤਾ ਜੇ। ਹਾਂ, ਮੇਰੀ ਭਰਜਾਈ ਵੀ ਆਂ ਏਸ ਮਾਮਲੇ ਚ ਨਾ ਮੇਰੀ ਭਰਜਾਈ ਵੀ ਬੋਤ ਹੈਗੀ ਜੇ ਐਵੇਂ ਓਨੇ ਤੇ ਆਪਣੇ ਮੁੰਡੇ ਦਾ ਵੀ ਗਲਾਸਿਸ ਮੰਗਵਾਏ ਹਨ ਪ੍ਰੋਟੈਕਸ਼ਨ ਆਸਤੇ, ਤੇ ਅਪਨੇ ਵੀ। ਕਿਉਂਕਿ ਓਦੀ ਔਨਲਾਈਨ ਕਲਾਸਾਂ ਲਵਾਂਦੀ ਆ ਨਾ ਫੇਰ ਚੇ ਦੀ ਤੇ ਪ੍ਰੋਟਕਸ਼ਨ ਗਲਾਸਿਸ ਪਵਾ ਕੇ, ਫੇਰ ਲਵਾਏਗੀ ਭੈਣਜੀ ਕਲਾਸਾਂ। ਬੋਤ ਹਾਂ, ਓ ਭੈਣ ਜੀ ਸਾਡੇ ਟਾਈਮ ਚ ਸਾਨੂੰ ਸਮਝ ਈਨੀ ਸੀ ਭੈਣਜੀ, ਅਸੀ ਐਵੇਂ ਈ ਫੋਨ ਫੜਾ ਦਿੰਦੇ ਹੁੰਦੇ ਸੀ ਹੋਰ।
ਮੇਰੇ ਮੇਰਾ ਛੋਟਾ ਭਰਾ ਏ, ਤੇ ਓਦਾ ਵੀ ਉ ਓਦਾ ਨਾ ਹਲਕਾ-ਹਲਕਾ ਲੈਂਸ ਵੀ ਹੁਣ ਫੋਨ ਚਲਾ-ਚਲਾ ਕੇ ਹਲਕਾ ਕ ਲੈਂਸ ਟੇਡਾ ਹੋਣ ਲੱਗ ਗਯਾ ਸੀ। ਅੱਖ ਦਾ ਤੇ ਹੁਣ, ਓਦੋਂ ਚਸ਼ਮਾ ਲਗਵਾਇਆ ਹੋਯਾ ਸੀ। ਓਦਾ ਤੇ ਬੋਤ ਜਾਦਾ ਨੰਬਰ ਆ ਗਿਆ ਸੀ, ਇੱਕ ਅੱਖ ਦਾ ਪੰਜ ਨੰਬਰ ਆ ਗਯਾ ਸੀ।
ਅੱਛਾ, ਭੈਣ ਜੀ!
ਹਾਂ, ਤੇ ਡਾਕਟਰ ਨੇ ਕੇਆ ਕਿ ਅਗਰ ਏਨੇ ਹੁਨ ਚਸ਼ਮਾ ਨੀ ਲਾਯਾ ਸਾਰਾ ਓਨੂੰ ਸਾਰਾ ਦਿਨ ਕੇਆ ਹੋਯਾ ਡਾਕਟਰ ਨੇ ਸਿਰਫ ਸੋਣ ਵੇਲੇ ਚਸ਼ਮਾ ਤਾਰਨੈ।
ਹਾਂ, ਐਵੇਂ ਮੇਰੇ ਦੋਨਾਂ ਬੱਚਿਆਂ ਨੂੰ ਕੇਆਂ ਹੋਇਆ ਭੈਣ ਜੀ, ਮੇਰੇ ਦੋਨੋ ਬੱਚੇ ਵੀ ਸਾਰਾ ਦਿਨ ਲੱ
ਹੁਣ ਓਦਾ ਲੈਂਸ ਜਾ ਕੇ ਥੋੜਾ ਠੀਕ ਹੋਇਆ।
ਹਾਂ, ਸੁਕਰ ਏ ਚ ਠੀਕ ਤੇ ਹੋ ਗੇਆ, ਹਾਂ।
ਡਾਕਟਰ ਨੇ ਕੇਆ ਸੀ ਅਗਰ ਚਸ਼ਮਾ ਨਈਂ ਲਗਾਏਗਾ ਤੇ ਏਨਦਾ ਓਪਰੇਸ਼ਨ ਹੋਏਗਾ ਫੇਰ, ਹਾਂਜੀ।
ਤੇ ਫੋਨ ਈ ਨਾ ਦੇਆ ਕਰੋ, ਭੈਣਜੀ।
ਫੋਨ ਤੇ ਫੇਰ ਓ ਲੈਈ ਲੈਂਦਾ ਕਦੇ ਕਏਗਾ ਯੂਟਿਊਬ ਤੋਂ ਕੁਛ ਵੇਖਣਾ, ਕਦੇ ਕੁਛ ਕਏਗਾ ਕਦੇ ਕੁਛ ਕਏਗਾ ਫੋਨ ਤੇ ਲੈਈ ਲੈਂਦੇ ਨੇ।
ਦੱਸ। ਨਾ ਦੇਆ ਕਰੋ ਭੈਣਜੀ, ਅੱਜ-ਕੱਲ ਦੇ ਬੱਚੇ ਸੁਣਦੇ ਵੀ ਹਾਂ, ਸੁਣਦੇ ਵੀ ਨੀ ਨਾ। ਚਲੋ, ਕੰਮ ਜਰੂਰੀ ਹੋਵੇ ਤਾਂ ਬੰਦਾ ਬੱਚਾ ਫੋਨ ਵੇਖੇ, ਨਈਂ ਤੇ ਆਪੇ ਈ ਨਾ ਲਵੇ।
ਹਾਂਜੀ, ਤੇ ਅੱਜ-ਕੱਲ ਯੂਟਿਊਬ ਤੇ ਬੜਾ ਕੁਛ ਹੈਗਾ। ਓ ਅਪਨੀ ਕਲਾਸ ਵਾਈਜ ਅਪਨਾ ਕੋਈ ਸਬਜੈਕਟ ਡਾਲੇ, ਪਾਏ ਯਾਂ ਫਿਰ ਕੋਈ ਚੈਪਟਰ ਦਾ ਨਾਮ ਪਵੇ, ਸਾਰੇ ਕੋਸ਼ਚਣ ਓਵੇਂ ਈ ਆ ਜਾਂਦੇ ਨੇ। ਹਾਂ।
ਹਾਂ-ਹਾਂ, ਓਦੇ ਤੇ ਜੋ ਤੁਸੀਂ ਸਰਚ ਕਰਨਾ ਹੋਵੇ ਹਾਂ, ਮਿੰਟ ਚ ਨਿਕਲ ਕੇ ਆ ਜਾਂਦੈ ਬਾਰ ਭੈਣ ਜੀ ਐਸਸ ਮੋਬਾਇਲ ਫੋਨ ਬੋਤ-ਬੋਤ ਵਧੀਆ।
ਹਾਂਜੀ, ਤੇ ਹੁਣ ਜਿਨਾਂ ਦੇ ਬੱਚੇ ਬਾਹਰ ਗਏ ਹੋਏ ਨੇ ਉਹ ਵੇਖਕੇ ਵੀਡੀਓ ਕੋਲ ਕਰ ਲੈਂਦੇ ਨੇ, ਉਹ ਵੀ ਨਾਲ ਵਰਗਾ ਈ ਲੱਗਦਾ ਫਿਰ।
ਹਾਂਜੀ ਭੈਣਜੀ, ਐ ਤੇ ਹੈਗਾ।
ਸਾਡੀ ਗਲੀ'ਚ ਵੀ ਗਏ ਹੋਏ ਨੇ ਨਾ ਕਈਆਂ ਦੇ ਬੱਚੇ ਬਾਹਰ, ਤੇ ਉਹ ਵੀਡੀਓ ਕੋਲ ਕਰਦੇ ਰਹਿੰਦੇ ਨੇ।
ਹਾਂ, ਐਸੇ ਅਸਤੇ ਵਧੀਆ ਏ ਫੋਨ, ਇਸ ਅਸਤੇ ਤੇ ਬਹੁਤ ਵਧੀਆ ਏ ਫੋਨ।
ਹਾਂਜੀ, ਅੱਜ-ਕੱਲ ਉਹ ਬਲਿੰਕੀਟ ਚਲਿਆ ਹੋਇਆ।
ਆਹ ਭੈਣ ਜੀ ਮੈਂ ਕਹਿ ਤਾ ਰਹੀ ਹਾਂ, ਔਨਲਾਈਨ ਸ਼ੋਪਿੰਗ ਅਸਤੇ ਵੀ ਆ ਔਨਲਾਈਨ ਸ਼ੋਪਿੰਗ ਵਾਸਤੇ ਵੀ, ਫੋਨ ਬਹੁਤ ਵਧੀਆ।
ਹਾਂਜੀ।
ਹਾਂ ਲੇਕਿਨ ਕਈ ਬੱਚੇ ਭੈਣਜੀ ਗ਼ਲਤ ਯੂਜ ਕਰਦੇ ਨੇ, ਅੱਜ-ਕੱਲ ਤੇ ਮਾਂ-ਪਿਓ ਨੇ ਵੀ ਕੀ ਕੀਤਾ ਹੋਇਆ ਵੇ ਬੱਚਿਆਂ ਨੂੰ ਫੋਨ ਦੇਕੇ ਨਾ ਆਪਣੇ ਮਗਰੋਂ ਲਾਇਆ ਵੇ।
ਹਾਂ ਛੋਟੀ-ਛੋਟੀ ਉਮਰਾਂ'ਚ ਬੱਚਿਆਂ ਨੂੰ, ਮੈਂ ਤੇ ਕਹਿੰਨੀ ਆ ਟੈਂਨਥ ਤੋਂ ਬਾਅਦ ਈ ਫੋਨ ਦੇਣਾ ਚਾਹੀਦਾ ਬੱਚਿਆਂ ਨੂੰ।
ਕਿਉਂ ਦੇਣਾ ਬੱਚੇ ਨੂੰ ਫੋਨ? ਬੱਚਾ ਮਾਂ-ਪਿਓ ਦੇ ਫੋਨ ਤੋਂ ਗੱਲ ਕਰੇ ਨਾ। ਮਾਂ-ਪਿਓ ਦੇ ਫ਼ੋਨ ਤੋਂ ਗੱਲ ਕਰੇਗਾ ਬੱਚਾ ਵਿਗੜੇਗਾ ਵੀ ਨਹੀ। ਅੱਜ-ਕੱਲ ਭੈਣ ਜੀ ਫੋਨ'ਚ ਸਭ ਕੁਛ ਹੈਗਾ ਜੇ, ਸਭ ਕੁਛ।
ਨਹੀਂ, ਇਹ ਤਾਂ ਤੁਸੀਂ ਠੀਕ ਕਹਿ ਰਹੇ ਓ, ਪਰ ਉਹ ਟੈਂਨਥ ਕਲਾਸ ਤੋਂ ਬਾਅਦ ਸਭ, ਸਭ ਬੱਚੇ ਲੈ ਲੈਂਦੇ ਨੇ ਨਾ‌‌। ਫਿਰ ਅਪਣੇ ਦੋਸਤਾਂ ਨੂੰ ਵੇਖਕੇ ਸਾਰੇ ਕਹਿੰਦੇ ਨੇ, ਕਿ ਉਹਨੇ ਲਿੱਤਾ ਮੈਂ ਵੀ ਲਵਾਂ‌।
ਯਾ, ਦੇਖਲੋ। ਕੀ, ਮੇਰੇ ਵੱਡਾ ਮੁੰਡਾ ਨਾ ਉਹਦੇ ਸਾਰੇ ਦੋਸਤਾਂ ਕੋਲ ਫੋਨ ਹੈਗਾ। ਸਾਰੇ ਦੋਸਤਾਂ ਕੋਲ ਆਈਫੋਨ, ਲੇਕਿਨ ਮੇਰੇ ਵੱਡੇ ਮੁੰਡੇ ਨੇ ਤੋ ਬਾਦ ਨੀ ਕਿਹਾ, ਕਿ ਮੈਨੂੰ ਵੀ ਫੋਨ ਲੈਦੋ।
ਹਾਂ, ਆ
ਕਿਉਂਕਿ, ਉਹਨੂੰ ਪਤਾ ਐ ਸਾਡੇ ਘਰ ਹੁ ਡਰੈ ਲੇਸ਼ਨ ਨੇ, ਹਾਂ, ਉਹ ਤੇ ਸਾਡੇ ਮੇਰੇ ਬੜੇ ਮੁੰਡੇ ਨੂੰ ਪਤਾ ਸਾਡੇ ਘਰ ਦੇ ਕੀ ਰੈਗੂਲੇਸ਼ਨ ਨੇ, ਉਹਨੇ ਕਦੀ ਫੋਨ ਨੀ ਮੰਗਿਆ ਭੈਣ ਜੀ ਮੇਰੇ ਕੋਲੋ, ਆ ਉਹ ਮੇਰਾ ਫੋਨ ਚਲਾ ਲਵੇ, ਦਾਦੀ ਦਾ ਫੋਨ ਚਲਾ ਲਵੇ, ਹਾਂ।
ਹਾਂ ਬਸ, ਐ ਠੀਕ ਏ ਨਾ, ਕਿਉਂਕਿ ਤੁਹਾਡਾ ਫੋਨ ਤੇ ਥੋੜੀ ਦੇਰ ਚਲਾਏਗਾ, ਜੇ ਆਪਣਾ ਹੋਜੇਗਾ ਫਿਰ ਤੇ ਉਹ ਸਾਰਾ ਦਿਨ ਆਪਣੀ ਜੇਬ'ਚ, ਆਪਣੇ ਹੱਥੀ'ਚ
ਹਾਂ, ਉਹ ਤੇ ਫਿਰ ਕੇਗਾ, ਮੈਨੂੰ ਦੇਦੋ ਮੇਰਾ ਫੋਨ। ਮੈਂ ਕਿਸੇ ਨੂੰ ਨੂੰ ਨੀ ਦੇਣਾ, ਆਪਣਾ ਫੋਨ। ਹੁਣ ਤੇ ਐ ਪਤਾ ਨਾ ਕਿ ਸਾਡੇ ਅੰਡਰ'ਚ ਹੈਗਾ ਵੇ ਕਿ ਕਿੰਨੀ ਦੇਰ ਦੇਣਾ ਵੇ। ਕੀ ਦੇਖਣਾ ਵੇ, ਕੀ ਨਹੀਂ ਦੇਖਣਾ।
ਹਾਂਜੀ।
ਹਾਂ।
ਤੇ, ਤੂ ਕਿਹੜੀ ਕਲਾਸ'ਚ ਹੈਗਾ?
ਭੈਣ ਜੀ ਮੇਰਾ ਵੱਡਾ ਮੁੰਡਾ ਨਾਈਂਥ'ਚ ਏ।
ਅੱਛਾ।
ਹਾਂ, ਵੱਡਾ ਮੁੰਡਾ ਮੇਰਾ ਨਾਈੰਨਥ'ਚ ਏ।
ਚਲੋ ਠੀਕ ਏ, ਫੇਰ ਤੁਸੀਂ ਹੁਣ ਕਦੋਂ, ਕਦੋਂ ਲੈਕੇ ਦੋਗੇ ਫੋਨ?
ਨਾ ਭੈਣ ਜੀ ਹਜੇ ਤੇ ਨੀ ਹਾਂ, ਕੋਸ਼ਿਸ਼ ਤੇ ਮੇਰੀ ਐਈ ਏ। ਭੈਣਜੀ ਪਲੱਸ-ਟੂ ਤੋਂ ਬਾਅਦ ਦੇਖਾਂਗੀ।
ਹਾਂਜੀ, ਪਰ ਮੈਂ ਵੇਖਿਆ ਬੱਚੇ ਨਾ ਟੈਂਨਥ ਤੋ ਬਾਅਦ ਤੇ ਲੈ ਈ ਆਂਦੇ ਨੇ ਕਈ ਬੱਚੇ ਸਾਡੀ ਗਲੀ ਵਿੱਚ ਵੀ ਨੇ, ਐ ਸੇ ਸੈਵੰਥ ਏਰਥ ਵਿੱਚ ਹੈਗੇ ਨੇ, ਐਹ ਆਪਣੇ-ਆਪਣੇ ਫੋਨ ਲੈ ਕੇ ਘੁੰਮਦੇ ਨੇ। ਤੇ ਅੱਗੋਂ ਉਨਾਂ ਦੇ ਮਾਂ-ਪਿਓ ਨੂੰ ਕਓ, ਤੇ ਓਹ ਕਹਿੰਦੇ ਨੇ ਕਿ ਐਨੇ ਪੜ੍ਹਨੈ
ਮੈਂ ਕੈਹ ਰੀ ਆਂ ਭੈਨ ਜੀ ਬੱਚਿਆਂ ਸਿਕਸਥ ਕੋਲ ਸਿਕਸਥ ਸਿਕਸਥ ਇਚ ਆ ਜਾਂਦੈ ਮਾਂ-ਪਿਓ ਸਿਕਸਥ ਇਚ ਫੋਨ ਫੜਾ ਦੇਂਦੈ, ਮਗਰੋਂ ਲਾ ਦੇਂਦੈ। ਕਿ ਸਾਡੇ ਨੇੜੇ ਈ ਨਾ ਲੱਗੇ, ਔਰ, ਲੇਕਿਨ ਗਲਤ ਏ ਨਾ ਲੇਕਿਨ ਹਾਂ, ਲੇਕਿਨ ਭੈਨਜੀ ਏ ਕੰਮ ਗ਼ਲਤ ਨੇ, ਅੱਜ ਅਸੀਂ ਅਗਰ ਮਾਂ ਪਿਓ ਸਾਨੂੰ ਨੀ ਪੁੱਛਨਗੇ ਬੱਚਿਆਂ ਨੂੰ ਨੀ ਪੁੱਛਣਗੇ ਤੇ ਬੱਚੇ ਅੱਗੋਂ ਪੁੱਛਣਗੇ ਮਾਂ-ਪਿਓ ਨੂੰ, ਮੈਨ ਦੱਸਣਾ ਜਰਾ।
ਨਾ-ਨਾ, ਓਹ ਆਪਣੇ ਚ ਈ ਰਹਿਣਗੇ ਫੇਰ।
ਠਾਓ ਨਾ ਤੁਸੀਂ ਆਪਣੇ ਨਾਲ ਬਿਠਾਓ ਬੱਚਿਆਂ ਨਾਲ ਬੱਚਿਆਂ ਨਾਲ ਗੱਲ ਕਰੋ। ਬੱਚਿਆਂ ਨੂੰ ਰੂਟੀਨ ਪੁ ਛੋ ਅੱਜ ਕੀ ਕੀਤਾ ਸਕੂਲ, ਘਰ ਕੀ ਕੀਤਾ, ਸਕੂਲ ਕੀ ਕਿਵੇਂ ਨਿਕਲਿਆ, ਤੇਰਾ? ਭੈਨਜੀ ਤੁਸੀਂ ਆਪ ਤੁਸੀ ਓਹਦੇ ਨਾਲ ਬੈਠ ਕੇ ਗੱਲ ਕਰੋ, ਓਦਾ ਦੁੱਖ-ਸੁੱਖ ਵੰਡੋ। ਤੁਸੀਂ ਫੋਨ ਫੜਾ ਦੋਂਗੇ ਤੇ ਫੇਰ ਆਣ ਵਾਲੇ ਟੈਮ ਵਿੱਚ ਬੱਚੇ ਤੁਹਾਨੂੰ ਪੁੱਛਣਗੇ। ਮੈਨ ਦਸ ਪੁੱਛਣਾ ਭੈਨਜੀ, ਜਰਾ। ਐਸ ਕਰਕੇ ਭੈਣ ਜੀ ਮੇਰੀ ਰਾਏ ਤੇ ਐਈ ਐ ਬੱਚਿਆਂ ਨੂੰ ਫੋਨ ਨੀ ਦੇਣਾ ਚਾਈਦਾ। ਜਦੋਂ ਤੱਕ ਆਪਣੇ ਅੰਡਰ ਰਹਿਣਗੇ ਬੱਚੇ, ਠੀਕ ਰਹਿਣਗੇ।
ਹਾਂਜੀ, ਠੀਕ ਕੈਹ ਰਹੇ ਓ।
ਹਾਂ।
ਤੇ ਹੋਰ ਭੈਣ ਜੀ, ਮੈਂ ਕਿਆ ਤੁਸੀਂ ਦਿੱਤਾ ਹੋਇਐ ਆਪਣੇ ਬੱਚਿਆਂ ਨੂੰ ਫੋਨ?
ਨਾ-ਨਾ। ਹਜੇ ਤੇ ਛੋਟੇ ਨੇ ਨਾ, ਥਰਡ-ਫੋਰਥ ਕਲਾਸ ਚ ਹੇਗੈ ਨੇ, ਪਰ ਓ ਫੇਰ ਵੀ ਕਾਰਟੂਨਸ ਲੈ ਵੇਖਣ ਆਸਤੇ, ਕੁਛ ਕਰਨ ਆਸਤੇ
ਆਂ ਚਲੋ ਭੈਨ ਜੀ ਥੋੜੀ ਦੇਰ ਆਸਤੇ ਤੇ ਚਲੋ ਠੀਕ ਏ ਲੇਕਿਨ ਤੁਸੀਂ ਕੳ ਕੇ ਅਸੀਂ ਆਪਣਾ ਫੋਨ ਲੈ ਕੇ ਦੇ ਦੇਈਏ ਇਹ ਗਲਤ ਹੈ, ਹੁੰ, ਹੁੰ।
ਹੁਨ ਓਹ ਸੋਸ਼ਲ-ਮੀਡੀਆ ਵੀ। ਹਾਂ, ਸਭ ਵਦੀਆ। ਸੋਸ਼ਲ-ਮੀਡੀਆ ਵੀ ਬੱਚੇ ਵੇਖਦੇ ਨੇ ਸਾਰੇ।
ਬਿਲਕੁਲ ਭੈਨ ਜੀ ਓਨੇ ਤੇ ਦਿਮਾਗ ਖਰਾਬ ਕੀਤਾ ਹੋਇਆ ਬੱਚਿਆਂ ਦਾ। ਓਨਾਂ ਨੇ ਤਾਂ ਦਿਮਾਗ ਖਰਾਬ ਕੀਤਾ ਹੋਇਆ ਏ, ਭੈਨ ਜੀ। ਯੂ ਟਊਬਰਾ ਨੇ ਨਾਲ
ਹਾਂ, ਤੇ ਓਹ ਤੇ ਚਲੋ ਕਈ ਲੋਕ ਕਿ ਕਈ ਲੋਕਾਂ ਵਾਸਤੇ ਵਧੀਆ ਵੀ ਹੈਗਾ, ਓ ਅਰਨਿੰਗ ਕਰਦੇ ਪਏ ਨੇ। ਪਰ ਜਿਹੜੇ ਓਨਾ ਨੂੰ ਵੇਖਦੇ ਪਏ ਨੇ, ਓਨਾਂ ਵਾਸਤੇ ਟਾਈਮ ਵੇਸਟ ਏ ਸਾਰਾ।
ਉਨਾਂ ਆਸਤੇ ਤੇ ਨੁਕਸਾਨ ਏ ਨਾ। ਓਹਨਾ ਨੂੰ ਵੇਖ-ਵੇਖ ਕੇ ਕਹਿੰਦੇ ਨੇ ਸਾਡੇ ਕੋਲ ਵੀ ਐ ਚੀਜ ਹੋਨੀ ਚਾਹੀਦੀ ਏ। ਸਾਡੇ ਕੋਲ ਐਹ ਚੀਜ ਕਿਓਂ ਨੀ ਹੈਗੀ।
ਏਨਾਂ ਨੂੰ ਐਂ ਨੀ ਨਾ ਪਤਾ ਉਨਾਂ ਨੇ ਤੇ ਕਿੰਨੀ ਅਰਨਿੰਗ ਕਰ ਲੀ ਕਿ ਕਿੱਥੇ ਪਹੁੰਚ ਗਏ ਨੇ ਤਾਂ ਓਹ ਲੈਂਦੇ ਪਏ ਨੇ।
ਆ ਲੇਕਿਨ ਐਨਾਂ ਨੂੰ ਏਹ ਨੀ ਵਿਖਦਾ ਐਨਾਂ ਨੇ ਵਿਖਦਾ ਓਹਦੇ ਕੋਲ ਹੈ ਤੇ ਅਸੀਂ ਵੀ ਲੈਣਾਂ ਏ। ਸਾਨੂੰ ਵੀ ਦਿਓ।
ਹਾਂ ਤੇ ਜਿਹੜਾ ਵੀ ਕੋਈ ਨਵਜੋਸ਼ ਤੇ ਐਹਨਾਂ ਦਾ ਵੀ ਕੋਈ ਨਵੀਂ ਚੀਜ਼ ਲਏਗਾ, ਓਹ ਚੱਕ-ਚੱਕ ਕੇ ਫੋਨ ਚ ਪਾਂਦੇ ਨੇ, ਫੇਰ ਐ ਕੇਂਦੇ ਨੇ ਓਨੇ ਐ ਲਿੱਤਾ ਓਨੇ ਓ ਲਿੱਤਾ, ਮੈਂ ਵੀ ਲਵਾਂਗਾ।
ਹਾਂਜੀ-ਹਾਂਜੀ ਐ ਤੇ ਹੈਗਾ ਵੇ ਐ ਤੇ ਹੈਗਾ ਹੋਰ ਭੈਨਜੀ, ਮੈਂ ਕਿਆ ਲਾਇਆ ਜੇ ਚੱਕਰ
ਹਾਂਜੀ ਆਵਾਂਗੀ, ਤੁਸੀਂ ਵੀ ਆਣਾ।
ਹਾਂ ਆਵਾਂਗੀ, ਆਵਾਂਗੀ, ਆਵਾਂਗੀ। ਚਲੋ ਠੀਕ ਹੈ ਭੈਣ ਜੀ ਰੱਖਣੀ ਆ, ਠੀਕ ਐ
ਸਸ ਸ਼੍ਰੀ ਅਕਾਲ।